ਹੈ। ਹੈਲੋ।
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕਿਵੇਂ ਹੋ
ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ
ਵਧੀਆ ਜੀ ਵਧੀਆ
ਘਰ ਪਰਿਵਾਰ ਸਭ ਠੀਕ ਹੈ ਬਸ ਹੁਣ ਸਬਜ਼ੀ ਬਣਾ ਕੇ ਹਟੇ ਸੀ ਰਾਤ ਵਾਸਤੇ
ਅੱਛਾ ਅੱਛਾ ਅਸੀਂ ਵੀ ਸਬਜ਼ੀ ਬਣਾ ਬਣਾ ਕੇ ਹਟੇ ਸੀ ਹੁਣੇ
ਅੱਛਾ ਜੀ ਅੱਛਾ
ਹਾਂਜੀ। ਤੇ ਹੋਰ ਬੱਚੇ ਠੀਕ ਨੇ?
ਹਾਂਜੀ।
ਅੱਛਾ-ਅੱਛਾ ਤੇ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ
ਹਾਂਜ
ਤੁਸੀਂ ਸ਼ੋਸ਼ਲ ਮੀਡੀਆ ਕਿੰਨਾ ਕੁ ਦੇਖਦੇ ਹੋ?
ਬੱਸ ਜਿਸ ਟਾਈਮ ਫ੍ਰਰੀ ਹੋਣੇ ਹਾਂ ਤੇ ਥੋੜ੍ਹਾ ਬਹੁਤਾ ਯੂਟਿਊਬ ਵਗੈਰਾ ਦੇਖ ਲੈਣੇ ਹਾਂ।
ਅੱਛਾ-ਅੱਛਾ ਅੱਛਾ-ਅੱਛਾ ਬੱਚੇ ਵੀ ਦੇਖਦੇ ਨੇ।
ਦੇਖ ਲੈਣੇ ਹਾਂ। ਹਾਂਜੀ, ਬੱਚੇ ਤੇ ਅੱਜ ਕੱਲ੍ਹ ਤੁਹਾਨੂੰ ਪੁੱਛੋ ਨਾ, ਫੋਨਾਂ ਤੋਂ ਬਗੈਰ ਨਾ ਕੁਝ ਉਹ ਖਾਂਂਦੇ ਨੇ ਤੇ ਨਾਂਹ
ਹਾਂਜੀ, ਇਹ ਤੇ ਹੈ, ਲੇਕਿਨ-ਲੇਕਿਨ, ਹਾਂਜੀ। ਹਾਂਜੀ, ਲੇਕਿਨ ਸਕਰੀਨ ਟਾਈਮ ਵੀ ਜ਼ਿਆਦਾ ਗਲਤ ਹੈ ਨਾ ਭੈਣਜੀ। ਅੱਖਾਂ ਤੇ ਵੀ ਅਸਰ ਪੈਂਦਾ ਹੈ, ਮਾਈਂਡ ਤੇ ਵੀ ਅਸਰ ਪੈਂਦਾ ਹੈ।
ਹਾਂਜੀ।
ਹਾਂਜੀ। ਅੱਧਾ ਘੰਟਾ ਚਲੋ ਹੋਇਗਆ। ਅੱਧਾ ਘੰਟਾ ਦੇਖਿਆ ਕਿ ਨਾ ਦੇਖਿਆ ਲੇਕਿਨ ਅੱਜ ਕੱਲ੍ਹ ਦੇ ਬੱਚੇ ਤੋਂ ਫੋਨ ਵੀ ਚਾਹੀਦਾ ਸਾਨੂੰ, ਸਾਨੂੰ ਟੀਵੀ ਵੀ ਦੇਖਣ ਦੋ।
ਬਿਲਕੁਲ ਜੀ।
ਹਾਂਜੀ-ਹਾਂਜੀ, ਹੋਰ ਭੈਣਜੀ?
ਹਾਂ।
ਅੱਜ ਕੱਲ੍ਹ ਸੋਸ਼ਲ ਮੀਡੀਆ ਵੀ ਤੇ ਬਹੁਤ ਗਲਤ-ਗਲਤ ਦਿਖਾਉਣ, ਲੱਗ ਗਏ ਨੇ ਸੋਸ਼ਲ ਮੀਡੀਆ ਤੇ ਵੀ।
ਹਾਂਜੀ, ਬਿਲਕੁਲ ਉਹੀ ਬੱਚਿਆਂ ਤੇ ਅਸਰ ਪੈ ਰਿਹਾ। ਔਰ ਉਹੀ ਕੁਝ ਦੇਖਦੇ, ਨੇ ਤੇ ਉਹੀ ਕੁਝ ਬੋਲਦੇ ਨੇ।
ਹਾਂਜੀ, ਜਿਹਨਾਂ ਮਰਜੀ ਮਨਾ ਕਰਲੋ ਨਹੀਂ ਦੇਖਣਾ, ਨਹੀਂ ਦੇਖਣਾ, ਲੇਕਿਨ ਫੇਰ ਉਹੀ ਕਹਿੰਦੇ ਨੇ ਸਾਨੂੰ ਫ਼ੋਨ ਵੀ ਦਿਓ ਤੇ ਸਾਨੂੰ ਸਕਰੀਨ ਵੀ। ਦੇਖਣ ਦੋ, ਅੱਧਾ ਘੰਟਾ ਦੇਖਣ ਦੋ, ਘੰਟਾ ਦੇਖਣ ਦੋ, ਹਾਂਜੀ ਭੈਣਜੀ। ਹਾਂਜੀ, ਹੋਰ ਤੁਹਾਡਾ ਬੇਟਾ ਵੀ ਦੇਖਦਾ, ਫ਼ੋਨ?
ਹਾਂਜੀ, ਮੇਰਾ ਬੇਟਾ ਤੇ ਬਹੁਤ ਦੇਖਦਾ ਹੈ। ਮੈਂ ਕਈ ਵਾਰ ਤੇ ਉਹਨੂੰ ਮਾਰ, ਮਾਰ ਵੀ ਪੈ
ਅੱਛਾ, ਹਾਂ ਮਨਾ ਕਰਿਆ ਕਰੋ, ਅੱਖਾਂ ਤੇ ਵੀ ਅਸਰ ਪੈਂਦਾ ਨਾ। ਔਰ ਮਾਈਂਡ ਤੇ ਵੀ ਅਸਰ ਪੈਂਦਾ ਹਾਂ, ਭੈਣਜੀ ਮੇਰੇ ਬੱਚ ਤੇ ਦੋਨਾਂ ਬੇਟਿਆਂ ਨੂੰ ਚਸ਼ਮਾ ਲੱਗਿਆ ਹੋਇਆ, ਐਸ ਸਕਰੀਨ ਕਰਕੇ। ਫ਼ੋਨ ਦੇਖਦੇ ਸੀ, ਬਹੁਤ ਹਾਂਜੀ, ਬਹੁਤ ਫ਼ੋਨ ਦੇਖਦੇ ਸੀ ਰੋਟ ਰੋਟੀ ਖਾਣੀ ਤਾਂ ਫ਼ੋਨ, ਕੋਈ ਵੀ ਫ਼ੋਨ। ਤੇ ਹੁਣ ਥੋੜ੍ਹਾ ਘਟਾਇਆ ਵੇ, ਜਦੋਂ ਚਸ਼ਮਾ ਲੱਗ ਗਿਆ, ਹਾਂਜੀ-ਹਾਂਜੀ-ਹਾਂਜੀ। ਹੂੰ।
ਹੂੰ।
ਹੋਰ ਭੈਣ ਜੀ?
ਹੋਰ, ਹੋਰ ਤੁਸੀਂ ਕੱਪੜੇ ਕਿੱਥੋਂ ਲੈਂਦੇ ਹੋ?
ਭੈਣਜੀ, ਕੱਪੜੇ ਅਸੀਂ ਜਾ ਕੇ ਦੁਕਾਨ ਤੋਂ ਹੀ ਲਈ ਦੇ ਨੇ ਸਾਡੇ ਘਰ ਦੇ ਕੋਲ ਹੀ ਦੁਕਾਨ ਹੈ, ਉੱਥੋਂ ਹੀ ਜਾ ਕੇ ਲਈਦੇ ਨੇ। ਤੇ ਬੱਚਿਆਂ ਦੀ ਵੀ ਏ, ਜੈਂਟਸ ਦੀ ਵੀ ਏ ਤੇ ਲੇਡੀਜ਼ ਦੀ ਵੀ ਏ ਉੱਥੋਂ ਹੀ ਜਾ ਕੇ ਕਿ ਲੈ ਲਈਦੇ ਨੇ ਭੈਣਜੀ ਸੂਟ ਸਭ।
ਅੱਛਾ ਜੀ, ਅੱਛਾ।
ਜੀ, ਹਾਂਜੀ।
ਹੂੰ-ਹੂੰ ।
ਤੇ ਭੈਣਜੀ, ਮੈਂ ਤੁਹਾਨੂੰ ਪੁੱਛਣਾ ਸੀਗਾ, ਅੱਜ ਨਾ ਸਾਡੇ ਘਰ ਗੈਸਟ ਆਣੇ ਨੇ? ਤੇ ਮੈਂ ਤੁਹਾਨੂੰ ਪੁੱਛਣਾ ਸੀਗਾ, ਹਾਂਜੀ-ਹਾਂਜੀ, ਤੁਸੀਂ ਉਹ ਪਨੀਰ ਦੀ ਸਬਜ਼ੀ ਕੋਈ ਨਵੇਂ ਤਰੀਕੇ ਨਾਲ ਬਣਾਉਂਦੇ ਹੋ, ਤੇ ਮੈਨੂੰ ਦੱਸੋ ਮੈਂ ਵੀ ਬਣਾ ਲਵਾਂ
ਹਾਂਜੀ ਮੈਂ ਤੇ ਕੀ ਕਹਿੰਦੇ ਨੇ ਅਹ ਪਹਿਲੇ ਨਾ ਪਿਆਜ ਮੋਟੇ-ਮੋਟੇ ਕੱਟ ਲੈਂਦੀ ਹਾਂ। ਟਮਾਟਰ ਵੀ ਲਸਣ ਵੀ ਤੇ ਉਸ ਤੋਂ ਬਾਅਦ ਨਾ ਉਹਨਾਂ ਨੂੰ ਤੇਲ ਪਾ ਕੇ ਕੁੱਕਰ ਚ ਤੇ ਵਿੱਚ ਹੀ ਸਾਰਾ ਸਾਰੀਆਂ ਸਬਜ਼ੀਆਂ ਪਾ ਦਿੰਦੀ ਹਾਂ।
ਅੱਛਾ।
ਤੇ ਪਿਆਜ ਟਮਾਟਰ ਲਸਣ ਅਦਰਕ ਵਿੱਚ ਟਮਾਟਰ ਥੋੜੇ ਜੇ ਤਿੰਨ ਚਾਰ ਕਾਜੂ ਪਾ ਦਿੰਦੀ ਹਾਂ।
ਹਾਂਜੀ, ਹਾਂਜੀ।
ਉਹਨਾਂ ਨੂੰ ਪੰਜ ਛੇ
ਅੱਛਾ।
ਸੀਟੀਆਂ ਹਾਂਜੀ, ਸੀਟੀਆਂ ਦਵਾਉਣ ਤੋਂ ਬਾਅਦ ਜਦੋਂ ਹਾਂਜੀ-ਹਾਂਜੀ ਪਾਣੀ ਵੀ ਪਾ ਕੇ ਥੋੜ੍ਹਾ ਜਾ ਅਤੇ ਫੇਰ ਉਸ ਤੋਂ ਬਾਅਦ ਜਦੋਂ ਠੰਡਾ ਹੋ ਜਾਂਦਾ, ਉਹਨੂੰ ਬਲੈਂਡਰ ਮਾਰ ਦਿੰਦੇ ਹਾਂ ਜਾਂ ਮਿਕਸੀ 'ਚ ਕਰ ਲੈਂਦੀ ਹਾਂ। ਹਾਂਜੀ ਫਿਰ ਉਧਰੋਂ ਕੜਾਹੀ ਰੱਖ ਲੈਂਦੀ ਹਾਂ, ਕੜਾਹੀ ਚ ਮਾੜਾ ਜਾ ਮੱਖਣ ਪਾ ਕੇ ਤੇ ਮਾੜਾ ਜਾ ਤੇਲ ਪਾ ਕੇ ਤੇ ਸੁੱਕੇ ਮਸਾਲੇ ਸਾਰੇ ਪਾ ਦੇਣੀ ਆ ਜਿਵੇਂ ਅ ਕਿ ਕੜੀ ਪ ਉਹ ਤੇਜ ਪੱਤਾ ਹੋ ਗਿਆ। ਇਲਾਚੀ ਵਗੈਰਾ ਹੋ ਗਈ ਲੋਂਂਗ ਸਾਰੇ ਸੁੱਕੇ ਮਸਾਲੇ ਪਾ ਕੇ ਥੋੜੀ ਕ ਕਸਤੂਰੀ ਮੇਥੀ ਪਾ ਦੀਨੇ ਆ ਥੋੜ੍ਹੀ ਰੰਗ ਆਲੀ ਮਿਰਚ ਪਾ ਦਿਨੀ ਆ। ਕਿ ਰੰਗਤ ਆਏ ਹਾਂਜੀ ਤੇ ਫੇਰ ਉਹ ਜਿਹੜਾ ਮਸਾਲਾ ਉਹਨੂੰ ਪਾ ਦਿਨੀ ਆ ਸਾਰਾ ਵਿੱਚ ਪਨੀਰ ਪਾ ਦੇ
ਤੁਸੀਂ ਤਾਂ ਨਵੇਂ ਸਟਾਈਲ ਦਾ ਮੈਨੂੰ ਦੱਸਿਆ ਵੇ ਹਾਂਜੀ ਮੈਨੂੰ ਤੇ ਆਂਦਾ ਹੀ ਨਹੀਂ ਸੀ ਇਹ। ਹਾਂ, ਬਣਦਾ ਵੀ ਬਹੁਤ ਸਵਾਦ ਹੋਏਗਾ ਵੈਸੇ ਵੀ ਕਹਿੰਦੇ ਨੇ ਖੜੇ ਮਸਾਲਿਆਂ ਦਾ ਸਵਾਦ ਬਣਦੀ ਐ ਸਬਜੀ। ਜੀ ਹਾਂਜੀ।
ਹਾਂ।
ਹੂੰ, ਚਲੋ ਭੈਣ ਜੀ ਮੈਂ ਵੀ ਟਰਾਈ ਕਰਾਂਗੀ ਅੱਜ। ਹਾਂ, ਹਾਂਜੀ ਹਾਂਜੀ ਹਾਂਜੀ। ਤੇ ਹੋਰ ਭੈਣ ਜੀ ਮੈਂ ਕਿਹਾ ਬੜੇ ਦਿਨ ਹੋ ਗਏ ਤੁਸੀਂ ਚੱਕਰ ਨੀ ਲਾਇਆ ਆਇਆ ਜੇ
ਹਾਂਜੀ, ਆਵਾਂਗੀ ਜੀ ਹੋਰ ਤੁਸੀਂ ਅੱਜ ਪਾਰਕ ਵਗੈਰਾ ਨਹੀਂ ਗਏ ਵੈਦਰ ਕਿਵੇਂ ਦਾ ਸੀ?
ਏਧਰ ਅੱਜ ਬਰਸਾਤ ਹੋਈ ਐ ਭੈਣ ਜੀ ਸਵੇਰੇ। ਹਾਂਜੀ, ਬਰਸਾਤ ਹੋਈ ਆ ਬਹੁਤ ਤੇਜ। ਹਾਂਜੀ, ਹੁਣ ਥੋੜ੍ਹਾ ਮੌਸਮ ਠੀਕ ਐ ਹਾਂਜੀ। ਨਹੀਂ ਥੋੜਾ ਜਾ ਠੀਕ ਹੋ ਗਿਆ ਇੱਥੇ ਮੌਸਮ ਨਹੀਂ ਤੇ ਸਵੇਰੇ ਉੱਠੇ ਸੀ ਤੇ ਬਹੁਤ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਇਦਾਂ ਬਸ ਇੱਕ ਵਜੇ ਬਰਸਾਤ ਹੋਈ ਐ ਉਸ ਤੋਂ ਬਾਅਦ ਥੋੜਾ ਜਾ ਠੀਕ ਹੋਇਆ ਵੇ। ਗਰਮੀ ਤੇ ਹੈ ਲੇਕਿਨ ਥੋੜਾ ਜਾ ਠੀਕ ਹੋ ਗਿਆ ਹਾਂਜੀ ਹਾਂਜੀ। ਹਾਂਜੀ ਹਾਂਜੀ ਜ਼ਿਆਦਾ ਗਰਮੀ ਵੀ ਬਹੁਤ ਖ਼ਰਾਬ ਕਰਦੀ ਐ ਭੈਣ ਜੀ ਜਿਆਦਾ ਠੰਡ ਵੀ ਬਹੁਤ ਖ਼ਰਾਬ ਕਰਦੀ ਏ। ਸ਼ਰੀਰ ਨੂੰ ਹਾਂ ਜੇ ਜ਼ਿਆਦਾ ਠੰਡ ਹੁੰਦੀ ਐ ਫੇਰ ਕਹਿੰਦੇ ਹਾਏ ਐਨੀ ਠੰਡ ਐਨੀ ਠੰਡ। ਗਰਮੀ ਹੋਏਗੀ ਹਾਏ ਗਰਮੀ ਹਾਏ ਗਰਮੀ।
ਬਿਲਕੁਲ ਐ ਪਰ ਇਹ ਠੰਡ ਚ ਨਾ ਇੱਕ ਜਗ੍ਹਾ ਬੈਠ ਕਿੱਥੇ ਤੇ ਰਹਿੰਦੇ ਆ ਜਾਂ ਹੀਟਰ ਲਗਾ ਲਓ ਜਾਂ ਕਿਤੇ ਬਹਿ ਜਾਓ ਸਬਜ਼ੀਆਂ ਵੀ ਨੀ ਖ਼ਰਾਬ ਹੁੰਦੀਆਂ।
ਹਾਂਜੀ-ਹਾਂਜੀ।
ਤੇ
ਕੱਪੜੇ ਪਾ ਧੱਕੀ ਜਾਂਦੀ ਐ ਠੰਡ ਲੇਕਿਨ ਗਰਮੀ ਤੇ ਏਸੀ ਤੋਂ ਬਗੈਰ ਬਹਿਣਾ ਵੀ ਔਖਾ।
ਹੂੰ ਹਾਂਜੀ
ਹਾਂ ਹੋਰ ਭੈਣ ਜੀ? ਕੋਈ ਨਵੀਂ-ਤਾਜ਼ੀ ਸੁਣਾਓ?
ਬਸ ਤੁਸੀਂ ਸੁਣਾਓ? ਕਿੱਥੇ ਘੁੰਮਣ ਨੀ ਗਏ ਤੁਸੀਂ?
ਨਾ ਭੈਣ ਜੀ ਕਿੱਥੇ ਕਿੱਥੇ ਨੀ ਗਏ ਭੈਣ ਜੀ ਬਸ ਗਰਮੀ ਸੀ ਬਹੁਤ ਤੇ ਬਸ ਫਿਰ ਗਰਮੀ ਚ ਨਿਕਲੋ ਤੇ ਗਰਮੀ ਖ਼ਰਾਬ ਕਰਦੀ ਏ ਲੂ-ਲੂ ਲੱਗ ਜਾਂਦੀ ਬੱਚਿਆਂ ਨੂੰ।
ਬਿਲਕੁਲ-ਬਿਲਕੁਲ।
ਹਾਂਜੀ-ਹਾਂਜੀ ਘਰ ਈ ਬਹੀ ਦਾ ਹਾਂਜੀ ਸਕੂਲ ਖੁੱਲ ਗਏ ਸਕੂਲ ਖੁੱਲ ਗੇ ਹੋਲੀ ਦੇ ਹੋਮਵਰਕ ਵੀ ਚੈਕ ਹੋਗੇ ਭੈਣ ਜੀ ਇਹਨਾਂ ਦੇ ਸਭ ਦੇ।
ਅੱਛਾ-ਅੱਛਾ।
ਹਾਂਜੀ ਬਸ ਹੁਣ ਮੰਡੇ ਤੋਂ ਪੂਰੀ ਕਲਾਸ ਸਟਾਰਟ ਐ ਅਬ ਸਟਾਰਟ ਐ ਹਾਂਜੀ
ਅੱਛਾ ਜੀ।
ਹਾਂਜੀ ਹਾਂ, ਹੋਰ ਤੁਹਾਡੇ ਬੇਟੇ ਦੇ ਸਟਾਰਟ ਹੋ ਗਏ?
ਨਹੀਂ, ਮੰਡੇ ਤੋਂ ਸ਼ੁਰੂ ਹੋਣੇ ਆ ਉਹਦੇ।
ਅੱਛਾ-ਅੱਛਾ-ਅੱਛਾ-ਅੱਛਾ ਅ ਹੋਲੀਡੇ ਹੋਮਵਰਕ ਹੋ ਗਿਆ ਉਹਦਾ? ਅੱਛਾ, ਥੋੜਾ ਮਿਲਿਆ ਸੀ ਜ਼ਿਆਦਾ ਭੈਣ ਜੀ?
ਬਹੁਤ ਦਾ ਐਕਟੀਵਿਟੀਜ਼ ਵੀ ਬਹੁਤ ਮਿਲੀਆਂ ਸੀ। ਵਰਕ ਅਲੱਗ ਸੀ ਇ ਹਾਂਜੀ ਦਾਨ ਕਰਨ ਬਿਲਕੁਲ-ਬਿਲਕੁਲ ਬੱਚੇ ਕੀ ਬਣਾ ਪਾਉਦੇ ਨੇ?
ਨਾ ਜੀ ਕੁਛ ਵੀ ਨਹੀਂ, ਸਕੂਲ ਆਖੋ ਤੇ ਕਹਿੰਦੇ ਨੇ ਨਹੀਂ ਜੀ ਕਰਕੇ ਲਾਉਣਾ, ਕਰਕੇ ਲਾਉਣਾ।
ਹਾਂ, ਬਿਲਕੁਲ ਜੀ ਬਿਲਕੁਲ। ਹੋਰ?
ਉਹੀ ਆ ਅੱਜ-ਕੱਲ੍ਹ ਸਕੂਲਾ-ਸਕੂਲ ਵੀ ਨਾਮ ਦੇ
ਹਾਂਜੀ-ਹਾਂਜੀ ਇਹ ਤੇ ਹੈ। ਹਾਂਜੀ ਬਿਲਕੁਲ ਇਹ ਤੇ ਹੈ, ਹੁਣ ਤੇ ਮਾਵਾਂ ਜੋਗਾ ਕੰਮ ਮਿਲਦਾ ਹੈ ਮਾਵਾਂ ਵੀ ਬੀਜੀ ਰਹਿਣ ਤੇ ਕਰਦੀਆਂ ਰਹਿਣ ਬਹਿ ਕੇ, ਚਾਰ-ਚਾਰ ਘੰਟੇ ਬਹਿ ਕੇ ਪ੍ਰੋਜੈਕਟ ਬਣਾਇਆ ਇਹਨਾਂ ਦਾ
ਹਾਂਜੀ।
ਉੱਥੋਂ ਫਿਰ ਚੈੱਕ ਕਰਕੇ, ਸਾਈਨ ਕਰਕੇ ਭੇਜ ਛੱਡ ਦੀਆ ਤੁਸੀਂ ਉਹਨਾਂ ਨੂੰ ਐਗਜੀਬਿਸ਼ਨ ਚ ਲਾੳ ਕੁਛ ਉਹਨਾਂ ਨੂੰ, ਉਹ ਤੇ ਕਰੋ ਐਨਕਰੇਜ। ਕੁਛ ਵੀ ਨੀ ਕਰਦੀਆਂ, ਬੱਚਾ ਵੀ ਕਹਿੰਦਾ ਕਿਆ? ਆ ਕਹਿੰਦੇ ਨੇ ਕਿ ਮੰਮਾ ਤੁਸੀਂ ਬਣਾਇਆ ਤੇ ਮੈਮ ਨੇ ਭੇਜ ਵੀ ਦਿੱਤਾ। ਨਾ ਕੁਛ ਕਿਹਾ, ਨਾ ਫਿਰ ਐਵੇਂ ਬੱਚਾ ਵੀ ਡਿਸਨਕਰੇਜ ਹੁੰਦਾ ਨਾ? ਇਸ ਕਰਕੇ, ਹਾਂ-ਹਾਂ। ਕੁਛ ਨਹੀਂ ਕਰਦੇ ਬਸ ਐਵੇ ਲੈ ਕੇ ਆਉਣਾ, ਨੰਬਰ ਲੱਗੇਗੇ, ਇਹ ਹੁੰਦਾ ਵੀ ਬਸ ਇੱਥੇ ਤੇ, ਹਾਂਜੀ।
ਹਮ-ਹਮ-ਹਮ-ਹਮ ਮੇਰਾ ਬੇਟਾ ਤੇ ਅਜੇ ਛੋਟੀ ਕਲਾਸ ਤੇ ਉਹਨੂੰ ਦੇ ਤਾ ਜੀ ਪੈਨਸਿਲ ਸਟੈਂਡ ਬਣਾਓ, ਹੁਣ ਉਹ ਥੋੜਾ ਬਣਾ ਪਏਗਾ, ਬੱਚੇ ਨੂੰ ਕਿਹੜਾ ਪੈਨਸਿਲ ਸਟੈਂਡ ਬਣਾਉਣਾ ਆਉਦਾ, ਮਾਵਾਂ ਨੇ ਬਣਾਇਆ
ਹਾਂ, ਮਾਂ ਨਹੀਂ ਬਣਾਣਾ ਭੈਣਜੀ, ਹਾਂ ਮਾਵਾਂ ਜੋਗਾ ਕੰਮ ਆਉਂਦਾ ਵੇਂ, ਮਾਵਾਂ ਲੱਗੀਆਂ ਰਹਿਣ ਚੋ ਆਹ ਮੇਰੀ ਭਰਜਾਈ ਹੈ। ਮੇਰੀ ਭਰਜਾਈ ਨੇ ਕੀ ਕੀਤਾ। ਸਕੂਲ ਨੋਟਿਸ ਲਿਖ ਕੇ ਭੇਜਤਾ, ਉਹਨੇ ਆਪਣੇ ਬੇਟੇ ਹਾਂ ਆਪਣੇ ਬੇਟੇ ਦਾ ਕੋਈ ਕੰਮ ਨੀ ਪ੍ਰੋਜੈਕਟ ਬਣਾਇਆ ਕੋਈ ਵੀ, ਉਹਨੇ ਤੇ ਡਾਇਰੀ ਤੇ ਲਿਖ ਕੇ ਭੇਜ ਛੱਡਿਆ ਕਿ ਕਿਆ ਜੇ ਬੱਚਾ ਜੇ ਪ੍ਰੋਜੈਕਟ ਬਣਾ ਸਕਦਾ ਹੈ। ਅੱਗੇ ਕੁਸ਼ਚਨ ਮਾਰਕ ਪਾਤਾ, ਅਗਰ ਬਣਾ ਸਕਦਾ ਹੈ। ਪਹਿਲੇ ਸਕੂਲ ਆਪ ਬਣਵਾਈਏ ਇਨ ਬੱਚੋ ਸੇ ਫਿਰ ਹਮ ਬਣਵਾਏਂਗੇ ਉਹਨੇ ਤਾਂ ਲਿਖ ਕੇ ਭੇਜਤਾ, ਔਰ ਉਹਨੇ ਇਹ ਵੀ ਕਹਿਤਾ ਹਾਂ, ਉਹਨੇ ਤਾਂ ਇਹ ਵੀ ਕਹਿ ਦਿੱਤਾ ਕਹਿੰਦੀ ਮੇਰੇ ਕੋਲ ਰਿਟਰਨ ਮੈਂ ਪਰੂਫ ਚਾਹੀਏ। ਜੈਸੇ ਮੈਂਨੇ ਰਿਟਟਰਨੈਂ ਮੇਂ ਕੁਸ਼ਚਨ ਪੁੱਟ ਕਿਆ ਹੈ ਨਾ ਆਪ ਸੇ, ਮੇਰੇ ਕੋ ਰਿਟਟਰਨੈਂ ਮ ਚਾਹੀਏ ਉਹ ਤੇ ਇੰਝ ਉਹਨੇ ਫੋਨ ਤੇ ਗੱਲ ਕੀਤੀ ਉਹਨਾਂ ਨਾਲ। ਹਾਂਜੀ।
ਠੀਕ ਕੀਤਾ, ਠੀਕ ਕੀਤਾ। ਹਮ। ਬਿਲਕੁਲ ਠੀਕ ਕੀਤਾ।
ਕੋਈ ਨਵੀਂ ਤਾਜ਼ੀ। ਸਭ ਵਧੀਆ ਭੈਣ ਜੀ ਸਭ ਵਧੀਆ, ਮੈਂ ਕਿਹਾ ਆਉਣਾ ਲਾਉਣਾ ਚੱਕਰ।
ਹੋਰ ਹਾਂਜੀ -ਹਾਂਜੀ ਬਿਲਕੁਲ ਆਵਾਂਗੇ।
ਹਾਂਜੀ, ਇੱਧਰ ਤੁਸੀਂ ਆਏ ਨੀ ਆਪਣੇ ਮਾਸੀ ਘਰ।
ਨਹੀਂ- ਨਹੀਂ ਅਜੇ ਤੇ ਅਸੀਂ ਆਏ ਹੀ ਨਹੀਂ, ਵਿਆਹ ਤੋਂ ਬਾਅਦ ਤੇ ਮੈਂ ਇੱਕ ਵਾਰ ਇੱਕ ਅੱਧੀ ਵਾਰ ਆਈ ਸੀ। ਉਸ ਤੋਂ ਬਾਅਦ ਤੇ ਹੁਣ ਬਸ ਵਿਆਹ ਤੇ ਹੀ ਆਵਾਂਗੇ।
ਹਾਂ, ਇਹ ਤਾ ਹੈ। ਵਿਆਹ ਵੀ ਹਜੇ ਕਹਿ ਰਹੇ ਨੇ ਮਾਰਚ ਵਿੱਚ।
ਹਾਂਜੀ- ਹਾਂਜੀ।
ਹਾਂਜੀ, ਹਾਂਜੀ। ਹੋਰ ਘਰ ਸਭ ਮਾਇਕਾ ਪਰਿਵਾਰ ਸਭ ਵਧੀਆ।
ਹਾਂਜੀ, ਸਭ ਵਧੀਆ।
ਅੱਛਾ-ਅੱਛਾ-ਅੱਛਾ, ਹਾਂਜੀ, ਚਲੋ ਠੀਕ ਹੈ ਭੈਣ ਜੀ ਠੀਕ ਹੈ ਸਤਿ ਸ਼੍ਰੀ ਅਕਾਲ।